ਹ ਸਤਿ ਸ੍ਰੀ ਕਾਲ।
ਹਾਂਜੀ ਸਤਿ ਸ੍ਰੀ ਕਾਲ, ਆਵਾਜ਼ ਨਹੀ ਆ ਰਹੀ ਸੀ ਪਹਿਲੇ।
ਹਾਂ ਪਹਿਲੇ ਉਹ ਨਾ ਨੈਟਵਰਕ ਇਸ਼ੂ ਹੋਏਗਾ ਸ਼ਾਇਦ।
ਅੱਛਾ ਅੱਛਾ ਕੋਈ ਗੱਲ ਨਹੀਂ, ਹੋਰ, ਹਾਂਜੀ ਹਾਂਜੀ ਹੋਰ ਠੀਕ ਕੋਫੀ ਸੇ
ਹਾਂਜੀ ਮੈਂ ਵਧੀਆ, ਤੁਸੀਂ ਦੱਸੋ ਤੁਸੀਂ ਠੀਕ ਹੋ
ਹਾਂ ਹਾਂ ਮੈਂ ਠੀਕ ਆਂ। ਹੋਰ ਕੀ ਕਰ ਰਹੇ ਸੀ?
ਕੁਛ ਨੀ ਬਸ ਰਾਤ ਦੀ ਡਿਨਰ ਦੀ ਤਿਆਰੀ ਸੀ। ਡਿਨਰ ਕਰਨਾ ਸੀ ਹੁਣ ਬਸ।
ਅੱਛਾਂ ਕੀ ਬਣਾ ਲਿਆ ਫੇਰ?
ਕੁਛ ਨੀ ਮੰਮਾ ਨੇ, ਤੇ ਦਾਲ ਬਣਾਈਏ ਹੈ। ਰਾਤੀ ਤੁਹਾਨੂੰ ਪਤਾ ਈ ਏ ਦਾਲ ਈ ਬਣਦੀ ਏ।
ਹਾਂ ਦਾਲਾਂ ਹੀ ਬਣਦੀਆਂ ਏ, ਹਾਂ ਉਹ ਤੇ ਹੈ ਈ ਏ। ਬਸ ਮੈਂ ਵੀ ਕਰਕੇ ਫ੍ਰੀ ਹੋਈ ਸੀ। ਮੈਂ ਕਿਹਾ ਚੱਲ ਪੁੱਛਣੀ ਆ ਫ੍ਰੀ ਏ ਤੇ ਗੱਲ ਕਰਾਂ। ਮੈਨੂੰ ਨਾ ਕੋਈ ਕੰਮ ਸੀ ਤੁਹਾਡੇ ਨਾਲ। ਤੁਹਾਡੇ ਨਾਲ ਈ ਚਲੋ। ਹਾਂ ਬਸ ਮੈਂ ਤੇ ਇਹੀ ਪੁੱਛਣਾ ਸੀ, ਵੀ ਤੁਹਾਡੀ ਮੰਮਾ ਨੂੰ- ਲਾਸਟ ਟਾਈਮ ਸਰਵਾਈਕਲ ਦਿੱਕਤ ਹੋ ਗਈ ਸੀ ਨਾ ਬੜੀ ਜ਼ਿਆਦਾ।
ਹਾਂਜੀ ਹਾਂਜੀ
ਹਾਂ ਹਾਂ। ਤੇ ਮੈਂ ਉਹ ਪੁੱਛ ਰਹੀ ਸੀ ਫੇਰ ਉਹਨਾਂ ਨੇ ਕੀ ਇਲਾਜ ਕੀਤਾ ਕਿਉਂਕਿ ਐਕਚੁਲੀ ਚ ਨਾ ਮੇਰੇ ਵੀ ਨੋਨ ਵਿਚ ਹੈਗੇ ਨੇ- ਤੇ ਉਹਨਾਂ ਨੂੰ ਬਹੁਤ ਜਿਆਦਾ ਦਿੱਕਤ ਆਂਦੀ ਕਿ ਉਹ ਉਹਨਾਂ ਦਾ ਹੱਥ ਵੀ ਨੀ ਚੁੱਕਿਆ ਜਾ ਰਿਹਾ ਤੇ ਸ ਚੱਕਰ ਆਉਂਦੇ ਪਏ ਨੇ। ਤੇ ਮੈਨੂੰ ਨਾ ਫੇਰ ਤੁਹਾਡਾ ਪਤਾ ਲੱਗਿਆ ਸੀ ਤੁਹਾਡੀ ਮੰਮੀ ਦਾ- ਕਿਡੀ ਕਦ ਹੈਗੇ ਸੀ। ਫੇਰ ਉਹਨਾਂ ਨੇ ਕਿਤੋਂ ਇਲਾਜ-
ਇਹ ਮੰਮਾ ਨੇ ਨਾ ਇੱਥੇ ਈ ਸਾਡੇ ਨਾ ਕੋਲ ਈ ਇੱਕ ਡਾਕਟਰ ਹੈਗੇ ਆ। ਮਲਬ ਉਹ ਗੁਰਦੁਆਰੇ ਵਾਲੇ ਡਾਕਟਰ ਹੈਗੇ ਆ। ਉਹ ਬਹੁਤ- ਅੱਛੇ ਆ। ਇਹ ਉਹਨਾਂ ਨੇ ਉਹਨਾਂ ਨੇ ਮੰਮਾ ਦਾ ਟੀਕੇ ਦਾ- ਮੰਮਾ ਨੂੰ ਵੀ ਏਈ ਸੇਮ ਪ੍ਰੋਬਲਮ ਸੀ। ਕਿ ਉਹਨਾਂ ਦਾ ਹੱਥ- ਹੱਥ ਵੀ ਨਹੀਂ ਚੁੱਕਿਆ ਜਾਂਦਾ ਸੀ। ਮੰਮਾ- ਕੋਲ ਆਪਣਾ- ਤੇ ਕਦੀ ਗਾਲ ਪੂਰਾ ਸੁਜ ਜਾਂਦਾ ਸੀ। ਸੀ ਔਰ ਪੈਰ ਵੀ ਸੁੱਜ ਜਾਂਦੇ ਸੀ। ਔਰ ਪੈਰ ਵੀ ਕੰਮ ਕਰਨਾ ਬੰਦ ਹੋ ਜਾਂਦੇ ਸੀ। ਤੇ ਔਰ ਪਿੱਛੇ ਦਾ ਨਾ ਜੋ ਸਿਰ ਸੀ- ਸਿਰ ਵੀ ਕਦੀ ਕਵਾਰ ਸੁਨ ਜਾਂਦਾ- ਥੀ ਪਿੱਛੇ -ਪਿੱਛੇ ਪਿੱਛੇ ਦਾ। ਅਗਰ ਲੇਟੀ ਦੀ ਏ ਮੰਮਾ ਤੇ ਸਾਰਾ- ਭਾਰ ਸਿਰ ਤੇ ਜਾ ਰਿਆ ਏ। ਤੇ ਮੰਮਾ ਦਾ ਸਿਰ ਵੀ ਸੁਣ ਹੋ ਜਾਂਦਾ ਸੀ। ਤੇ ਅਸੀਂ ਤੇ ਔ ਇਲੈਕਟ, ਵਲੇ ਗੁਰਦੁਆਰੇ ਵਾਲੇ ਡਾਕ- ਡਾਕਟਰ ਦੇ ਗਏ ਉਹਨਾਂ ਨੇ ਮੰਮਾ ਦੇ ਇਲਾਜ ਕੀਤਾ ਸੀ, ਤੇ ਉਹ ਉੱਥੋਂ ਦੀ ਮੰਮਾ ਨੂੰ ਬਹੁਤ ਫਰਕ ਪਿਆ, ਥੈਰੇਪੀਜ਼ ਵੀ ਲੈ ਰਹੀ ਸੀ। ਮੰਮਾ
ਮਤਲਬ ਕਿ ਫਿਜੀਓਥੇਰਪੀ ਕਰਾ ਅੱਛਾ ਅੱਛਾ-ਅੱਛਾ। ਅੱਛਾ-ਅੱਛਾ ਠੀਕ ਐ ਠੀਕ ਏ, ਤੇ ਥੈਰੇਪੀ ਨਾਲ ਠੀਕ ਹੋਇਆ ਮੈਡੀਸਨ ਵੀ ਲੀਤੀਆਂ।
ਦੋਨੋ ਚੀਜ਼ਾਂ ਉਹ ਪਹਿਲੇ ਉਹਨਾਂ ਨੇ ਥੇਰੇਪੀ ਵੀ ਨਾਲ-ਨਾਲ ਕਰ ਰਹੇ ਸੀ ਔਰ ਮੈਡੀਸਿਨ ਵੀ ਨਾਲ-ਨਾਲ ਦਿੱਤੀ ਸੀ।
ਓਕੇ ਓਕੇ ਓਕੇ ਓਕੇ।
ਮੈਡੀਸ, ਹਾਂ ਮੈਡੀਸਿਨ ਉਨਾਂ ਦੀ ਨਾ ਵੇ ਸੀ ਮਲਬ ਰੋਜ਼ ਡੇਲੀ ਦੀ ਮੈਡੀਸਨ ਨਹੀਂ ਸੀ ਉਹਨਾਂ ਦੀ। ਇੱਕ-ਇੱਕ ਹਫ਼ਤੇ ਦੀ ਮੈਡੀਸਨ ਤਿਨ ਸੀ ਮਲਬ ਇੱਕ ਹਫਤੇ ਤੁਸੀਂ ਇਹ ਪੂਰੀ ਮੈਡੀਸਨ ਖਾਣੀ ਏ ਫਿਰ ਦੂਸਰੇ ਹਫ਼ਤੇ ਇਹ ਮੈਡੀਸਨ ਖਾਣੀ ਏ।
ਪੇਨ ਕਿਲਰ ਤੇ ਨੀ ਸੀ ਪੇਨ ਕਿਲਰ।
ਹੋ ਸਕਦਾ ਏ ਵਿੱਚ ਤਿੰਨ-ਚਾਰ ਗੋਲੀਆਂ ਸੀ।
ਆ ਅੱਛਾ ਅੱਛਾ ਅੱਛਾ ਅੱਛਾ।
ਹਾਂ ਪੇਨ ਕਿਲਰ ਵੀ ਨਾ ਉਹਦੇ 'ਚ ਹੋਏਗਾ ਈ ਕਿਉਂਕਿ ਬਹੁਤ ਦਿੱਕਤ ਸੀ ਨਾ ਕਾਫੀ ਦਰਦ ਹੁੰਦਾ ਸੀ।
ਹੂੰ ਹੂੰ ਹੂੰ ਹੂੰ। ਤੇ ਫੇਰ ਇਹਦੇ ਵਾਸਤੇ ਬਈ, ਨਹੀਂ ਐ ਫਿਰ ਥੈਰੇਪੀ ਤੁਹਾਡੇ ਮੰਮਾ ਈ ਆ। ਬਈ ਜਿਵੇਂ ਡੋ ਡਾਕਟਰ ਨੇ ਕੰਟੀਨਿਊ ਬੋਲਿਆ ਕੀ
ਨਹੀਂ-ਨਹੀਂ ਉਸ ਤੋਂ ਬਾਦ ਤੋ ਮੰਮਾ ਨੂੰ ਕਾਫੀ ਫਰਕ ਏ। ਇੱਕ ਮਹੀਨਾ ਮੇਰੀ ਮੰਮਾ ਨੇ ਥੈਰੇਪੀ ਲੇਤੀ ਉਸ ਤੋਂ ਬਾਅਦ ਤੇ
ਹੂੰ-ਹੂੰ, ਹੂੰ ਅੱਛਾ-ਅੱਛਾ, ਜਿਵੇ ਫੇਰ ਏ ਵੇ ਕਿ ਜਿਵੇ ਤੁਸੀਂ ਕਹਿ ਰਹੇ ਹੋ ਗੁਰਦੁਆਰੇ'ਚ ਥੈਰੇਪੀ ਐ। ਚਲੋ ਮੈਨੂੰ ਤੁਸੀ ਗੁਰਦੁਆਰਾ ਸਾਹਿਬ ਦਾ ਦਸਣਾ ਕਿਹੜੇ ਵਾਲੇ ਨੇ, ਤੇ ਮਤਲਬ ਕੀ ਹਾ ਫੇਰ ਇਨਾ ਦੇ ਚਾਰਜਿਜ਼ ਕੀ ਠੀਕ ਹੁੰਦੇ ਨੇ ਥੈਰੇਪੀ ਦੇ। ਹੈਲੋ, ਹੈਲੋ। ਹੈਲੋ, ਹੈਲੋ। ਹੈਲੋ ਹਾਂਜੀ ਵਾਜ਼ ਹਾਂਜੀ ਵਾਂ ਆਵਾਜ ਹਾਂ ਕੀ ਸ਼ੋਰ ਹੋ ਰਿਹਾ ਹੋਣਾ ਹਾਂ ਮੈਂ ਇਹ ਪੁੱਛ ਰਹੀ ਸੀ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਗੁਰਦੁਆਰੇ'ਚ ਉਹਨਾਂ ਨੇ ਆਪਣਾ ਥੈਰੈ ਡਾਕਟਰ ਬਹਿੰਦਾ ਏ ਤੇ ਫਿਰ ਉਨਾ ਦੀ ਜੋ ਫੀਸ ਐ ਉਹ ਵੀ ਠੀਕ ਏ ਗੁਰਦਵਾਰੇ ਕਰਕੇ ਵੀ ਘਟ ਏ, ਤੇ ਕੀ ਸਾਬ ਓਨਾ ਦੀ ਫੀਸ ਦਾ ਫਿਰ। ਕਿਉਂਕਿ ਮੇਰੇ ਨੋਨ ਨੇ ਕਿਹਾ ਸੀ ਸਾਰਾ ਪਤਾ ਕਰਕੇ ਦੱਸਣਾ ਮੈਨੂੰ।
ਹੈਲੋ
ਹੈਲੋ, ਹਾਂਜੀ ਜੀ ਆਵਾਜ਼ ਆਂਦੀ ਪਈ ਤੁਹਾਨੂੰ ਮੇਰੀ।
ਅੱਛਾ
ਹਾਂ ਮੈਂ ਪੁੱਛ ਰਹੀ ਸੀ ਕਿ ਬਈ ਅਗਰ ਗੁਰਦੁਆਰੇ ਚੋਂ ਥੈਰੇਪੀ ਕਰਦੇ ਨੇ। ਤੇ ਉਹਨਾਂ ਦੀ ਫੀਸ ਕੀ ਘੱਟ ਏ ਜਾਂ ਫ੍ਰੀ ਏ ਜਾਂ ਕੀ ਹਿਸਾਬ ਏ ਉਹਨਾਂ ਦਾ?
ਫੀਸ ਤੇ ਵੀ ਸੀ ਤੇ ਮੰਮਾ ਨੇ ਨਾ ਪੂਰਾ ਪੈ ਮਤਲਬ ਪੈਕੇਜ ਲੈ ਲਿਆ ਸੀ ਪੂਰਾ ਤੇ ਅ ਸੀ ਮਤਲਬ ਐਸੇ ਐਸਾ ਨਹੀਂ ਹਾਂਜੀ ਵੈਸੇ ਤੇ ਅਸੀਂ ਮ ਰੋਜ਼ ਵੀ ਦੇ ਸਕਦੇ ਜੈਸੇ ਰ ਉੱਥੇ ਵੀ ਕਰਾ ਰਹੇ ਆ ਰੋਜ਼ ਮੈਡੀਸਨ ਲੈਦੇ ਤੁਸੀਂ ਰੋਜ਼ ਰੋਜ਼ ਵੀ ਦੇ ਸਕਦੇ ਆ ਨਹੀਂ ਤੇ ਪੂਰਾ ਇੱਕ ਹਫ ਇੱਕ ਹਫ ਦਾ ਵੀ ਪੈਕਜ ਲੈ ਸਕਦੇ ਆ ਔਰ ਪੂਰੇ ਮਹੀਨੇ ਦਾ ਵੀ ਲੈ ਸਕਦੇ
ਫਿਰ ਉਹ ਤੇ ਡਿਸਕਾਊਂਟ ਮਿਲਦਾ ਹੁਣਾ ਅੱਛੇ ਵਾਲਾ।
ਪੂਰੇ ਮਹੀਨੇ ਦਾ ਈ
ਹਾਂ ਅੱਛਾ ਅੱਛਾ ਅੱਛਾ ਹਾਂ ਠੀਕ ਆ ਠੀਕ ਆ ਠੀਕ ਆ ਤੇ ਅੱਛਾ ਤੇ ਫਿਰ ਮਤਲਬ ਕੀ ਅੱਛਾ ਫਿਰ ਹੁਣ ਜਿਵੇ ਤੁਹਾਡੇ ਮੰਮਾ ਨੂੰ ਹੁਣ ਫਰਕ ਐ ਹੁਣ ਕੁਛ ਐਕਸਰਸਾਈਜ਼ ਘਰ ਕੁਛ ਕਰਦੇ ਨੇ? ਹੂੰ। ਹੈਲੋ।
ਹਾਂਜੀ ਹਾਂਜੀ।
ਹਾਂ ਮੈਂ ਕਹਿ ਰਹੀ ਸੀ ਆਵਾਜ਼ ਨਹੀ ਆ ਰਹੀ ਕਿਆ ਤੁਹਾਡੇ ਨੈਟਵਰਕ ਇਸ਼ੂ ਚੱਲ
ਹਾਂ ਇੱਕੋ ਦਮ ਨਾ ਵਾਈਫਾਈ ਡਿਸਕਨੈਕਟ ਹੋ ਰਿਹਾ ਐ। ਪਤਾ ਨੀ ਕੁਛ
ਹਾਂ ਹਾਂ ਤੇ ਉਹੀ ਨਾ ਫਿਰ ਇੱਦਾਂ ਮਜ਼ਾ ਨਹੀ ਆ ਰਿਹਾ ਨਾ ਗੱਲ ਦਾ। ਤੇ ਬਸ ਮੈਂ ਹੀ ਪੁੱਛ ਰਹੀ ਸੀ ਹਾਂ। ਹਾਂ ਤੇ ਹੁਣ ਜਿਵੇਂ ਤੁਹਾਡੇ ਮੰਮਾ ਨੂੰ ਕਿਉਂਕਿ ਸਰਵਾਈ ਅੰਕਲ ਦਾ ਮੈਨੂੰ ਵੀ ਪਤਾ ਐ ਨਾ ਇਹਦੇ ਵਾਸਤੇ ਕੋਈ ਸਪੈਸ਼ਲ ਦਵਾਈ ਤਾਂ ਬੰਨੀ ਨਹੀਂ। ਤੇ ਇਹਦੇ ਜਿਵੇਂ ਡਾਕਟਰ ਵੀ ਕਹਿੰਦੇ ਨੇ। ਐਕਸਰਸਾਈਜ਼ ਕਰੋ ਹੁਣ ਜਿਵੇਂ ਥੈਰੇਪੀ ਨਾਲ ਫਰਕ ਪੈ ਗਿਆ ਹੁਣ ਘਰ ਕੁਛ ਕਰਦੇ ਨੇ ਐਕਸਰਸਾਈਜ਼ ਵਗੈਰਾ।
ਦੇਖੋ ਮੈਂ ਤੁਹਾਨੂੰ ਸੱਚੀ ਦੱਸਾਂ ਤੇ ਮੇਰੀ ਮੰਮਾ ਤੇ ਅਜੇ ਕੋਈ ਐਕਸਰਸਾਈਜ਼ ਨਹੀਂ ਕਰਦੇ ਆ। ਉਹ ਐਕਸਰਸਾਈਜ਼ ਕਰਦੇ ਨੇ। ਜਦੋਂ ਮੈਂ ਉਹਨਾਂ ਨੂੰ ਸਰਵਾਈਕਲ ਵੀ ਸੀ ਨਾ ਤਾਂ ਵੀ ਅਸੀਂ ਮੰਮਾ ਨੂੰ ਬੜਾ ਸਿਖਾਇਆ ਸੀ ਕਿ ਤੁਸੀਂ ਐਕਸਰਸਾਈਜ਼ ਕਰਿਆ ਕਰੋ। ਐਕਸਰਸਾਈਜ਼ ਨਾਲ ਕਾਫੀ ਫਰਕ ਪੈਂਦਾ ਐ। ਪਰ ਮੇਰੀ ਮੰਮਾ ਐਕਸਰਸਾਈਜ਼ ਕਰਦੇ ਨਹੀਂ ਐ ਬਿਲਕੁਲ ਵੀ।
ਅੱਛਾ-ਅੱਛਾ ਕਿਉਂਕ ਮੈਨੂੰ ਨਾ ਹੋਈ ਜਿਹਨਾਂ ਨੂੰ ਸਰਵਾਈਕਲ ਦਿੱਕਤ ਨਾ ਜਿਹਨਾਂ ਨੇ ਪਤਾ ਕਰਾਇਆ ਐ। ਉਹ ਸਾਰਾ ਪੁੱਛ ਰਹੇ ਸੀ ਕਿ ਬਈ ਅਗਰ ਘਰ ਥੋੜੀ ਬਹੁਤੀ ਐਕਸਰਸਾਈਜ਼ ਜੋ ਕਰਦੇ ਨੇ ਉਹਦੇ ਬਾਰੇ ਮੈਨੂੰ ਪਤਾ ਕਰਕੇ ਦੱਸਣਾ ਵੀ ਕਿਹੜੀ ਐਕਸਰਸਾਈਜ਼ ਕਰਦੇ ਪਏ ਨੇ ਵੀ ਇਹਨਾਂ ਵਾਸਤੇ ਕਿਹੜੀ ਐਕਸਰਸਾਈਜ਼ ਕਰਦੇ ਆ ਵੈਸੇ ਤੇ ਮੈਂ ਉਹਨਾਂ ਨੂੰ ਬੋਲਿਆ ਸੀ ਕਿ ਬਈ ਯੂਟਿਊਬ ਤੋਂ ਹੀ ਦੇਖ ਲੈਣਾ। ਅੱਜ ਕੱਲ੍ਹ ਸਭ ਕੁਛ ਹੈ ਫੋਨ ਵਿੱਚ ਵੀ ਦਿਖ ਜਾਂਦਾ ਐ। ਹਾਂ।
ਹਾਂਜੀ ਹਾਂਜੀ ਸਾਨੂੰ ਨਾ ਐਕਸਰਸਾਈਜ਼ ਨਾ ਕਰਨੀ ਚਾਹੀਦੀ ਐ। ਕਿਉਕਿ ਜ਼ਿਆਦਾ ਠੀਕ ਅਸੀਂ ਥਰੇਪੀ ਤੇ ਲੈ ਰਹੇ ਹਾਂ ਸਾਡੀ ਬੋਡੀ ਹੀਟ ਤੇ ਜਾ ਈ ਰਹੀ ਹੈ। ਪਰ ਅਸੀਂ ਐਕਸਰਸਾਈਜ਼ ਕਰਾਂਗੇ ਜ਼ਿਆਦਾ ਫ਼ਰਕ ਪਏਗਾ ਉਹਨਾਂ ਨੂੰ ਕਹਿੰਦੇ ਐਕਸਰਸਾਈਜ਼ ਤੇ ਘਰੇ ਹੀ ਕਰੇ ਜਿੰਨੀ ਦਵਾਈ ਔਰ ਜਿੰਨੀ ਥੈਰੇਪੀ ਜਿੰਨੀ ਔਵਾਇਡ ਕਰ ਸਕਦੇ ਹੋ ਨਾ ਓਨੀ ਔਵਾਇਡ ਕਰੇ, ਕਿ ਇਹਦੇ ਨਾਲ ਥੈਰਪੀ ਲੈਣ ਨਾਲ ਹੋ ਈ ਰਿਹਾ ਨਾ ਤੁਹਾਡੀ ਵੈਸੇ ਘੱਟ ਤੋਂ ਘੱਟ ਹੀ ਲੈਣੀ ਚਾਹੀਦੀ ਹੈ।
ਚਲੋ ਕੋਈ ਨੀ ਮੈਨੂੰ ਐਵੇਂ ਕਰਨਾ ਪੂਰਾ ਐਡਰੈਸ ਨਾ ਪਤਾ ਕਰਕੇ ਦੱਸਣਾ ਮੈਨੂੰ ਤੇ ਮੈਨੂੰ ਵਟਸਐਪ ਕਰਨਾ ਵੀ ਡਾਕਟਰ ਦਾ ਨੰਬਰ ਵਗੈਰਾ ਤੇ ਚਲੋ ਠੀਕ ਹੈ ਮੈਨੂੰ ਆਵਾਜ਼ ਲਗਾ ਰਹੇ ਨੇ ਬੱਚੇ ਤੇ ਫੇਰ ਗੱਲ ਕਰਨੀ ਹੋ, ਓਕੇ ਸਸ ਰੀ ਕਾਲ ਜੀ।
ਜੀ- ਜੀ ਸਸ਼ ਰੀ ਕਾਲ।
ਆ ਰੇ ਓ ਤੁਸੀਂ।